ਹੈਲੋ।
ਵਧੀਆ, ਵਧੀਆ ਤੁਸੀਂ ਦੱਸੋ?
ਸਭ ਵਧੀਆ ਹੋਰ ਕੀ ਕਰਦੇ ਸੀ।
ਕੁਛ ਵੀ ਨਹੀਂ ਬਸ ਬੈਠੀ ਸੀ। ਮੈਂ ਬਸ।
ਅੱਛਾ।
ਐਕਚੁਲੀ ਮੈਂ ਨਾ ਆਈਫੋਨ ਲੀਤਾ ਨੇਆ।
ਹਾਂਜੀ ਕਿੰਨੇ।
ਮੈਂ ਲਿੱਤਾ ਸੈਕਿੰਡ ਹੈਂਡ।
ਅੱਛਾ।
ਹਾਂਜੀ। ਤੁਹਾਡੇ ਕੋਲ ਸੀ ਨਾ ਬਲੂ ਵਾਲਾ ਤੇ ਮੈਂ ਉਹ ਤੋਂ ਛੋਟਾ ਮੋਡਲ ਹੀ ਲਿੱਤਾ। ਸਾਡੇ ਕੋਲ ਫਿਫਟੀਨ ਪਰੋ ਏ ਨਾ। ਫਿਫਟੀਨ ਪ੍ਰੋ ਹੈ ਨਾ ਤੁਹਾਡੇ ਕੋਲ
ਹਾਂਜੀ।
ਹਾਂ ਮੈਂਥਹਾਟੀ ਲਿੱਤਾ ਸੇਮ ਹੀ ਲਿੱਤਾ ਮੈਮ।
ਅੱਛਾ।
ਹਾਂਜੀ
ਹੋਰ ਦੱਸੋ ਕੀ ਕਰ ਰਹੇ ਸੀ ਵੀਡੀਓ ਬਣਾ ਰਹੇ ਹੋਗੇਏ
ਨਈਂ ਨਈਂ ਵੀਡੀਓ ਵੂਡੀਓ ਕਿੱਥੇ ਬਸ ਹਲੇ ਤਾਂ ਮੂੰਹ ਈ ਮਿੱਠਾ ਕਰਾਇਆ ਸਾਰਿਆਂ ਦਾ।
ਅੱਛਾ, ਅੱਛਾ ਹੋਰ ਰੋਟੀ ਵਗੈਰਾ ਖਾ ਲਿੱਤੀ।
ਹਾਂਜੀ!
ਰੋਟੀ ਵਗੈਰਾ ਖਾ ਲਿੱਤੀ।
ਬਸ ਨਾਸ਼ਤਾ ਹੀ ਕੀਤਾ ਸੀ ਉਸ ਤੋਂ ਬਾਅਦ ਭੁੱਖ ਹੀ ਨਹੀਂ ਲੱਗੀ।
ਅੱਛਾ-ਅੱਛਾ, ਮੈਂ ਵੀ ਬਹੁਤ ਥੱਕ ਗਈ ਸੀ। ਰਾਤੀ ਮੰਮਾ ਕਹਿੰਦੇ ਮਸ਼ੀਨ ਲਾ ਲੈ ਤੇ ਮਸ਼ੀਨ ਵਿੱਚ ਖ਼ਰਾਬ ਹੋ ਗਈ ਸੀਗੀ। ਤੇ ਫੇਰ ਹੱਥ ਨਾਲ ਕੱਪੜੇ ਧੋਤੇ ਤੇ ਉਸ ਤੋਂ ਬਾਅਦ ਰਾਤੀ ਪਾ ਸੀ। ਮੈਂ ਫਿਰ ਸਵੇਰੇ ਜਾ ਕੇ ਲੈ ਆਈ ਸੀ। ਸੱਤ ਵਜੇ
ਅੱਛਾ-ਅੱਛਾ, ਅੱਛਾ।
ਸੁੱਕ ਗਏ, ਰਾਤੋਂ ਰਾਤ। ਹੁਣ ਪੈਰ ਹੱਥ ਸਭ ਦੁਖ ਰਿਹਾ।
ਇੱਕ ਨੇ ਆ ਬਿਜਨਸ ਸਟਾਰਟ ਕੀਤਾ ਸੂਟਾਂ ਦਾ ਹੈ। ਤੇ ਮੈਂ ਨਾ ਕਹਿੰਦੇ ਨੇ ਲੈ ਕੇ ਆਉਂਦੀ ਹਾਂ। ਮਤਲਬ, ਬਲਕ ਵਿੱਚ ਸਮਾਨ ਲੈ ਕੇ ਆਉਂਦੀ ਹਾਂ। ਮਤਲਬ ਦਿੱਲੀ ਸਹਾਰਨਪੁਰ ਅੰਬਾਲਾ ਜਿੱਧਰੋਂ ਵੀ ਹੋ ਗਿਆ। ਮਤਲਬ, ਦਿੱਲੀ ਮੋਸਟਲੀ ਮੈਂ ਦਿੱਲੀ ਹੀ ਜਾਂਦੀ ਹਾਂ। ਹੁਣ
ਵੈਸੇ, ਤਾਂ ਮੈਂ ਤੁਹਾਨੂੰ ਐਡਵਾਈਸ ਦੇਵਾਂ। ਤੁਸੀਂ ਨਾ ਪੰਜਾਬ ਤੋਂ ਲੈ ਕੇ ਆ ਪਟਿਆਲਾ ਹੋ ਗਿਆ। ਲੁਧਿਆਣਾ ਹੋ ਗਿਆ। ਓਧਰੋਂ ਨਾ ਹਾਂਜੀ ਉੱਧਰੋਂ ਨਾ ਕੁਆਲਿਟੀ ਬਹੁਤ ਵਧੀਆ ਮਿਲਦੀ ਹੈ। ਇਹ ਨਾ ਪ੍ਰਾਈਸ ਵੀ ਘੱਟ ਚ ਮਿਲਜੂਗਾ। ਤੁਹਾਨੂੰ
ਬਲਕ
ਹਾਂਜੀ।
ਅੱਛਾ।
ਮਤਲਬ, ਉਹਦੀ ਮਤਲਬ ਕਹਿੰਦੇ ਆਂ ਨਾ ਯਾਰ ਰੀਸ ਨੀ ਹੈ। ਉਹਦੀ ਕੋਈ
ਹਾਂ, ਹਾਂ ਤੇ ਸਹੀ
ਹੀ ਆਈਟਮ ਹੁੰਦੀ ਹੈ। ਉਹ ਇੱਕ ਵਾਰੀ ਦੇਖ ਲਓ ਤੇ ਫਿਰ ਅੱਖਾਂ ਚੋਂ ਨਹੀਂ ਉਤਰਰਦੀ।
ਠੀਕ ਹੈ, ਠੀਕ ਹੈ। ਕੋਈ ਗੱਲ ਨਹੀਂ, ਮੈਂ ਦੇਖਦੀ ਹਾਂ।
ਵੈਸੇ, ਕਿੰਨੇ ਤੋਂ ਸਟਾਰਟਿੰਗ ਨੇ?
ਬਿਲਕੁਲ, ਥਾਊਸੈਂਡ ਤੋਂ ਸਟਾਰਟ ਹੋ ਜਾਂਦੇ ਨੇ, ਟੂ ਥਾਊਸੈਂਡ ਟਵੈਂਟੀ ਵਨ ਹੰਡਰਡ। ਟਵੈਂਟੀ ਫਾਈਵ ਹੰਡਰਡ ਮਤਲਬ, ਵਨ ਥਾਊਜੈਂਡ।
ਐੰਬਰੋਇਡਡ ਹਾਂਜੀ, ਉਹ ਵੀ ਹੈਗੇ ਨੇ ਉਹ ਥੋੜ੍ਹੇ ਮਹਿੰਗੇ ਜਿਹੇ ਹੋ ਜਾਂਦੇ ਨੇ। ਕਿਉਂਕਿ, ਉਹ ਇੱਕ ਤੀਹ ਤਿੰਨ ਹਜ਼ਾਰ ਤੋਂ ਸਟਾਰਟ ਨੇ।
ਉਹ ਤੇ ਕੋਈ ਗੱਲ ਨੀ। ਮੈਂ ਲੈਣਾ ਨਾ ਤਾਂ, ਮੈਂ ਪੁੱਛ ਫੇਰ, ਮੈਂ ਦੂਰੋਂ ਮਤਲਬ, ਕਿਉਂ ਲਵਾਂ। ਫੇਰ, ਮੈਂ ਇੱਧਰੋਂ ਹੀ ਲੈ ਲਾਂਗੀ
ਹਾਂ-ਹਾਂ, ਦੇਖ ਲੈਣ ਤੁਸੀਂ ਜੇ ਤੁਹਾਨੂੰ ਪਸੰਦ
ਹਾਂਜੀ, ਹੋਰ ਦੱਸੋ।
ਹੋਰ, ਤਾਂ ਸਭ ਠੀਕ ਹੈ। ਬਸ ਹਰ ਮੈਨੂੰ ਭੁੱਖ ਲੱਗ ਗਈ। ਤੁਸੀਂ ਪੁੱਛਿਆ ਨਾ ਕੀ ਕਹਿੰਦੇ ਨੇ, ਕਿ ਖਾ ਖਾ ਲਈ ਰੋਟੀ ਨੂੰ ਮੈਨੂੰ ਭੁੱਖ ਲੱਗ ਗਈ।
ਅੱਜ ਤਾਂ ਮੈਂ ਵੀ ਨਾਸ਼ਤਾ ਨਹੀਂ ਕੀਤਾ। ਮੈਂ ਵੀ ਸੋਚ ਰਹੀ ਸੀ‌। ਕੀ ਬਣਾਵਾਂ ਕੀ ਬਣਾਵਾਂ? ਹੁਣ ਦੇਖੂਗੀ ਚਾਹ ਦਾ ਟਾਈਮ ਹੋ ਰਿਹਾ। ਹਾਲੇ ਤਾਂ
ਨਹੀਂ ਤੁਸੀਂ ਖਾਧੀ ਨੀ ਸੇਵੀਆਂ, ਤੁਸੀਂ ਕਿਹਾ ਸੀ, ਮੈਂ ਸੇਵੀਆਂ ਬਣਾਣੀਆਂ।
ਬਣਾਣੀ ਹੈ। ਬਟ ਮੈਂ ਖਾਧੀ ਨੀ ਮੇਰਾ ਦਿਲ ਨੀ ਕਰ ਰਿਹਾ। ਚਾਹ ਪੀਤੀ ਆ। ਬਸ।
ਰਾਤ ਵੀ ਮੰਮੀ ਨੇ ਦਹੀਂ ਭੱਲੇ ਬਣਾਤੇ ਸੀ। ਦਹੀਂ ਭੱਲੇ ਖਾਧੇ ਤੇ ਨਾਲੇ ਤੋਂ ਬਾਅਦ ਰੋਟੀ ਨਹੀਂ ਖਾਧੀ ਰਹੀ। ਮੈਥੋ।
ਮੈਂ ਤਾਂ ਰਾਤ ਵੀ ਨਹੀਂ। ਖਾਧੀ ਗਈ ਰੋਟੀ। ਮਨ ਹੀ ਨਹੀਂ ਕਰਦਾ ਸੀ। ਪਤਾ ਨੀ ਕਿਉਂ ਗਰਮੀ ਚ ਮਨ ਨੀ ਕਰਦਾ ਕੁੱਝ ਖਾਣ ਦਾ। ਬਸ, ਏ ਹੁੰਦਾ, ਕਿ ਨਾ ਮਤਲਬ ਜੂਸ ਪੀ ਲੋ, ਸ਼ੇਕ ਪੀ ਲੋ ਕੋਲਡ -ਕੋਫੀ ਪੀ ਲੋ ਬਟ ਠੰਡੀ, ਠੰਡੀ ਆਈਟਮਾਂ
ਸਹੀ ਗੱਲ ਏ- ਸਹੀ ਗੱਲ
ਈਸ ਕਰ੍ਰੀਮ।
ਬੋਤ ਜਾਦਾ
ਮੈਂ ਸੋਚਰੀ ਆ ਕਿ ਮੈਂ ਓ ਬਣਾਵਾ, ਚੋਕੋ ਲਾਵਾ ਕੇਕ ਓਰੀਓ ਵਾਲਾ, ਵਿੱਚ ਮੈਲਟਿਡ ਚੋਕਲੇਟ ਪਾ ਦੂਗੀ।
ਠੀਕ ਹੈ- ਠੀਕ ਹੈ ਕੋਈ ਗੱਲ ਨੀ। ਹੋਰ ਤਾਂ ਸਭ ਠੀਕ ਹੈ, ਬਸ ਵਧੀਆ।
ਅਸੀਂ ਵੀ ਘੁੰਮਣ ਗਏ ਸੀਗੀ ਆ ਕੱਲ ਰਾਤ ਜਦੋਂ ਤੁਸੀਂ ਮੈਨੂੰ ਫੋਨ ਕੀਤਾ, ਓਸ ਤੋਂ ਬਾਦ ਅਸੀਂ
ਅੱਛਾ-ਅੱਛਾ ਕਿੱਧਰ ਘੁੰਮ ਕੇ ਆਏ ਫੇਰ, ਕਿੱਧਰ ਘੁੰਮ ਕੇ ਆਏ?
ਏੱਧਰ ਈ ਗਏ ਸੀ ਮਤਲਬ ਹੂੰ ਕਿੰਨੇ ਕਿਲੋਮੀਟਰ ਸੀਗਾ ਇਦੋਂ ਇੱਧਰ ਗਏ ਸੀ ਬਿੰਦਲ ਹਵਾਈ ਅੱਡੇ।
ਅੱਛਾ, ਮੈਂ ਵੀ ਤਾਂ ਹੋ ਕੇ ਆਈ ਆ ਪਰਸੋ।
ਤੇ ਅਸੀਂ ਕੱਲ ਗਏ ਸੀਗੇ।
ਮੈਂ ਵੀ ਪਰਸੋਂ ਹੋ ਕੇ ਆਈ ਆ ਬਿੰਦਲ ਹਵਾਈ ਅਡਾ, ਮੈ ਤੁਹਾਨੂੰ ਦੱਸਿਆ ਤਾ ਸੀਂ। ਖਾਨਾ ਨੀ ਵਧੀਆ ਓੱਧਰ।
ਹਾਂ, ਖਾਣਾ ਨੀ ਵਧੀਆ, ਸਰਵਿਸ ਠੀਕ ਬਟ ਨਾ ਲੇਟ ਆੱਦੀ ਏ ਸਰਵਿਸ, ਬਟ ਹਾਂ ਠੀਕ ਹੈ। ਪੈਸਾ ਵਸੂਲ ਈ ਐ ਓੱਥੇ ਮਤਲਬ ਸਾਰਾ। ਮਲਬ ਕੀ ਝਲੇ, ਵਗੈਰਾ ਲੱਗੇ ਹੋਏ ਆ ਮਤਲਬ ਏਦਾ ਫੈਮਲੀ ਖਾਣੇ ਦਾ ਚਲੋ ਕੋਈ ਗੱਲ ਨੀ, ਖਾਣਾ ਤਾਂ ਬਾਦਚ ਬਾਹਰੋਂ ਆ ਸਕਦਾ ਬੰਦਾ, ਹਾਂ ਏਦਾਂ ਘੁੰਮਣ ਲਈ ਤਾਂ ਠੀਕ ਆ ਹੂੰ, ਫੇਰ ਅਸੀਂ ਓਧਰੋਂ ਲੇਟ ਆਏ ਸਾਨੂੰ ਇੱਕ ੋ ਇੱਕ, ਡੇਢ ਵੱਜ ਗੇਆ।
ਰਾਤ ਦਾ
ਹਾਂਜੀ। ਹੂੰ, ਮਤਲਬ ਨਿਕਲ ਗਏ ਤਾਂ ਪੈੱਲੇ ਹੀ ਸੀ, ਫੇਰ ਅੱਗੇ ਚਲੇ ਗਏ ਸੀ ਹੋਰ ਜੱਗੀ ਸੀਟੀ ਸੈਂਟਰ ਕੋਲ ਵਗੈਰਾ
ਅੰਬਾਲੇ ਤੋ ਹੋੱਦੇ ਆਏ ਔ ਤੁਸੀਂ
ਹੋਰ ਦੱਸੋ?
ਹੋਰ ਸਭ ਵਧੀਆ, ਓੱਦਰੋ ਸੋ਼ਪਿੰਗ ਨੀ ਕੀਤੀ ਜੱਗੀ ਸੀਟੀ ਸੇੰਟਰ ਤੋਂ।
ਨਾ, ਸ਼ੋਪਿੰਗ-ਸੁ਼ਪਿੰਗ ਨੀ ਮੈਂ ਹਲੇ ਕੀਤੀ। ਹਾਲੇ, ਤਾਂ ਮੈਂ ਕੱਪੜੇ ਲਿੱਤੇ ਸੀਗੇ। ਮੈਂ ਤੁਹਨੂੰ ਦੱਸਿਆ ਨੀ ਸੀ, ਮੈਂ ਸ਼ੋਪਿੰਗ ਕਾਰਕੇ ਆਈ ਆ।
ਹਾਂ-ਹਾਂ, ਹਾਂ।
ਤੇ, ਬਸ ਫੇਰ ਹੋਣ ਕਿਓ ਕਰਨੀ ਸੀ, ਹਲੇ ਤਾਂ ਮੇਰਾ ਬਜਟ ਪੂਰਾ ਹਿਲਿਆ ਹੋਏਆ। ਹੁਣ ਦੇਖੂਗੀ ਬਾਦ ਚੋਂ।
ਮੈਂ ਵੀ ਬਸ ਇੱਕ ਜ਼ਾਰਾਂ ਦਾ ਟੋਪ ਲੈ ਕੇ ਆਈ ਸੀ, ਪਿੰਕ ਕਲਰ ਦਾ ਲੈ ਕੇ ਆਈ ਆ ਬੜਾ ਅੱਛਾ, ਬਾਰਾਂ ਸੌ ਦਾ ਆਯਾ।
ਬਾਰਾਂ ਸੌ ਦਾ?
ਹਾਂ, ਜਾਰਾ ਤਾਂ ਮੈਂਗਾ ਈ ਏ ਨਾ।
ਅੱਛਾ, ਮੈਨੂੰ ਤੁਸੀਂ ਆ ਦੱਸੋ ਕਿ ਮਤਲਬ ਤੋਅਡੇ ਓੱਧਰ ਕਿ ਜੂਡੀਓ ਹੈਗਾ ਨਾ, ਤੇ ਮਤਲਬ ਆਈ ਏ ਹਲੇੇ ਸਮਝ ਲਈ ਕੀ ਨਹੀਂ।
ਸੇਲ ਹਲੇ ਨੀ ਆਈ, ਓ ਆਦੀ, ਓ ਸ਼ਅਦ
ਮੈਨੂੰ ਨਾ ਜਿੱਦਾਂ ਕੈੱਦੇ ਨਾ ਓ ਪੂਰੀ ਲੋਂਗ ਫਰੋਕ ਨੀ ਹੁੰਦੀ। ਓਦਾਂ ਚਾਈਦੈ, ਔਰ ਮਤਲਬ ਕੁ ਕੁੜਤਾ ਹੋਏ ਵੱਡਾ, ਜੇੜਾ ਸੋ਼ਟ ਕੁੜਤੀ ਨੀ ਕੁੜਤਾ
ਹਾਂ, ਓ ਸਾਰਾ ਕੁਛ ਮਿਲ ਜਾਂਦਾ ਓੱਧਰ, ਪਰ ਓਦਰ ਦੀ ਨਾ ਕੁੜਤੀ ਦੀ ਕੁਆਲਿਟੀ ਇੰਨੀ ਅੱਛੀ ਨਹੀਂ ਹੈਗੀ, ਮੈਂ ਸਹੀ ਦੱਸਾਂ।
ਅਤੇ ਫੁੱਟਵੀਅਰਸ ਲਈ ਸਲੀਪਰਸ।
ਸਲੀਪਰਸ ਠੀਕ ਨੇ ਜੁੱਤੇ ਬਹੁਤ ਹਾਈ ਮਤਲਬ ਜਿਹੜੀ ਸੋਲ ਹੈ ਨਾ, ਉਹਦੀ ਬਹੁਤ ਹੈਵੀ ਹੈ। ਚੱਲਿਆ ਵੀ ਨਹੀਂ ਜਾਂਦਾ, ਅਨਕੰਫਰਟੇਬਲ ਹਾਂ ਸਲੀਪਰ ਸਹੀ ਹੈਗੇ ਨੇ। ਥੋੜ੍ਹੀ ਬਹੁਤ ਸੋ ਸੋਲ ਜਿਹੜੀ ਹੁੰਦੀ ਹੈ, ਉਹ ਸਲਿਪਰੀ ਵੀ ਹੁੰਦੀ ਉਹ ਦੇਖ ਦੁਖ ਕੇ ਲੈਣੀ ਪੈਂਦੀ ਹੈ ਨਾ।
ਚਲੋ ਕੋਈ ਗੱਲ ਨੀ।
ਹੋਏ ਨਾ ਉਹ ਲਓ ਵਧੀਆ।
ਫ੍ਰੀ ਹੋਗੇਏ ਤਾਂ ਮੈਨੂੰ।
ਹਾਂ ਮੈਂ ਤੁਹਾਨੂੰ ਕਾਲ ਕਰਾਂਗੀ, ਮੈਂ ਤੁਹਾਨੂੰ ਲੈ ਜਾਵਾਂਗੀ।
ਹਮ ਦੇਖ ਲਵਾਂਗੇ ਕੀ ਕੀ ਆਇਆ
ਹਮ, ਸਾਡੇ ਵੀ ਘਰ ਦੇ ਸਾਹਮਣੇ।
ਹੁਣ ਪਾਪਾ ਵੀ। ਕਹਿ ਰਹੇ ਨੇ ਆਪਾਂ ਕਾਰ ਕਢਉਣੇ ਆ ਹੁਣ ਮੈਂ ਸੈਕਿੰਡ ਹੈਡ, ਮੈਂ ਸਿੱਖੀ ਤਾਂ ਹੈਗੀ ਆ, ਹੁਣ ਸੈਕਿੰਡ ਹੈਂਡ ਲਵਾਂਗੇ ਆਪਾਂ।
ਕੱਲ ਸਾਡੇ ਇੱਥੇ। ਮੁੰਡਾ ਰਹਿੰਦਾ ਸਾਹਮਣੇ ਉਹਨਾਂ ਨੇ ਵੀ ਕਰ ਲਏ।
ਅੱਛਾ।
ਨਾ ਓਟੋਮੈਟਿਕ ਲਈ ਹੈ, ਓਹਨਾ ਨੇ।
ਅੱਛਾ ਅੱਛਾ
ਬਲੂ ਕਲਰ ਦੀ ਬਸ ਨਾ ਜਿੱਦਾਂ ਹੀ ਸਿਗਨਲ ਆਵਊ ਨਾ ਆਪੇ ਰੁਕ ਜੂਗੀ। ਉਸ ਤੋਂ ਬਾਅਦ ਰਰੇਜ਼ ਲੋਕ ਆਪੇ ਚੱਲਦੇ ਗ ਤਾਂ ਮੈਂ
ਅੱਛਾ ਅੱਛਾ ਅੱਛਾ ਠੀਕ ਹੈ ਚਲੋ! ਅੱਛਾ ਮੈਨੂੰ ਇਹ ਦੱਸੋ, ਉਹ ਬ੍ਰੀਡਰੋਲ ਬਣਾਉਂਦੇ ਜਿਹੜੇ, ਉਹ ਕਿੱਦਾ ਬਣਾਉਂਦੇ ਹੋ ਬ੍ਰੀਡਰੋਲ?
ਮੈਂ ਤਾਂ ਨੀ ਬ੍ਰੈਡ ਰੋਲ ਬਣਾਏ ਕਦੀ। ਨਹੀਂ, ਮੈਂ ਤੇ ਤੁਹਾਡੇ ਤੋਂ। ਉਹ ਮੇਰੀ ਦੀਦੀ ਨੇ ਬਣਾਏ ਸੀਗੇ
ਅੱਛਾ ਮਤਲਬ, ਉਹ ਇੱਦਾਂ ਹੀ ਹੁੰਦਾ ਨਾ, ਮੈਂ ਯੂਟਿਊਬ 'ਚ ਤਾਂ ਵੇਖਿਆ ਸੀ ਕਿ ਬਈ ਇਹ ਪਹਿਲਾਂ ਤਾਂ ਆਲੂ ਦਾ। ਪੂਰਾ ਮਸਾਲਾ ਟਾਈਪ।
ਹਾਂ ਬ੍ਰੈਡ ਰੋਲ ਦੇ ਆਦ ਅਸੀਂ ਗਏ ਸੀ ਨਾ ਪਿੰਲਵਾਈ ਅੱਡੇ ਤੇ, ਉੱਧਰ ਚੀਜ਼ ਰੋਲ ਸੀਗੇ ਤੇ ਅਸੀਂ ਤਾਂ ਓਡਰ ਕਰਤੇ ਸੀ, ਲੋਲੀਪੋਪ ਵਾਲੇ ਤੇ।
ਸਾਨੂੰ ਲੱਗਿਆ ਗਰੇੇਵੀ ਆਊਗੀ ਨਾਲ ਬਟ ਸੂਪ ਉਹਦਾ ਫ੍ਰਰੀ ਦਿੱਤਾ ਸੀ। ਉਹਨਾ ਨੇ ਨਾਲ ਸੂਪ। ਕੈਂਟ ਸਿਗਾ। ਬਟ ਉਹਦੇ ਅੰਦਰ ਸੁੱਕੀ ਚੀਜ਼ ਏਦਾਂ ਜਿੱਦਾਂ ਕੱਚਾ ਉਹ ਨੀ ਹੁੰਦਾ। ਹੁੰਦਾ ਬੇਸਣ ਉਹ। ਦ ਚੱਲ ਰਿਹਾ ਸੀ ਮੂੰਹ ਚ ਘੁੱਲ ਵੀ ਨੀ ਰਿਹਾ ਸੀ, ਉਹ ਤੇ ਮੈਨੂੰ ਛੱਡ ਹੀ ਦਿੱਤਾ।
ਅੱਛਾ ਅੱਛਾ ਅੱਛਾ ਠੀਕ ਹੈ, ਸਮਝ ਗਈ ਮੈਂ। ਵੇ ਮੈਂ ਇਹ ਕਹਿ ਰਹੀ ਸੀ ਕਿ, ਮੈਂ ਨਾ ਦੇਖਿਆ ਪਹਿਲੇ ਫਿਲਿੰਗ ਉਹਦੀ ਤਿਆਰ ਕਰ ਲਓ ਉਹ ਤੋਂ ਬਾਅਦ ਨਾ। ਬਰੈਡ ਦੀ ਸਾਈਡਸ ਨੂੰ ਕੱਟ ਕੇ ਨਾ ਬਰੈਡ ਨੂੰ ਗਿੱਲਾ ਕਰਕੇ ਥੋੜ੍ਹਾ।
ਤੁੁਰਦੇ ਉੱਧਰ ਹੋ ਹੈ ਨਾ ਕੁਲਚੇ ਵਾਲਾ ਮੈਨੂੰ ਮੇਰੇ ਲਈ ਕੁਲਚੇ ਲੈ ਕੇ ਆਉਂਦਾ।
ਹਾਂਜੀ ਹਾਂਜੀ ਬਿਲਕੁਲ ਮੈਂ ਕੁਲਚਾ ਲੈ ਕੇ ਆਵਾਂਗੀ ਤੁਹਾਡੇ ਲਈ।
ਤੁਸੀਂ ਮੈਨੂੰ ਵੀ ਤਾਂ ਖਵਾਏ ਸੀਗੇ।
ਉਹ ਤਾਂ ਮੇਰੀ ਮੰਮੀ ਨੇ ਬਣਾਏ ਸੀ, ਮੈਨੂੰ ਨਹੀਂ ਆਂਦੇ ਮੇਰੀ ਮੰਮਾ ਤੋਂ ਬਾਹਰ ਗਏ ਨੇ ਦੋ ਤਿੰਨ ਦਿਨ ਵਾਸਤੇ।
ਅੱਛਾ- ਅੱਛਾ
ਹਾਂਜੀ।
ਬ੍ਰੈਡ ਰੋਲ ਮੈਂ ਪੁੱਛ ਦੂਗੀ ਆਪਣੀ ਭੈਣ ਤੋਂ।
ਹਾਂ-ਹਾਂ ਠੀਕ ਐ, ਮੈਨੂੰ ਪੁੱਛ ਕੇ ਦੱਸਣਾ ਤੁਸੀਂ ਜ਼ਰੂਰ।
ਜਦੋਂ ਬਣਾਓ ਗੇ, ਮੈਨੂੰ ਵੀ ਭੇਜ ਦਿਓ।
ਹਾਂਜੀ- ਹਾਂਜੀ, ਮੈਂ ਤੁਹਾਨੂੰ ਵੀ ਭੇਜ ਦਾਂਗੀ ਕਿਉਂ ਫਿਕਰ ਕਰਦੇ ਹੋ ਤੁਸੀਂ।
ਹੁਣ ਤਾਂ ਅੱਜ ਕੱਲ ਤਾਂ ਬੋਹਤ ਆ ਰੀ ਏ ਰੈਸਪੀਸ ਉਹ ਵੀ ਤੇ ਆ ਰੀ ਏ ਕੋਰੀਅਨ ਪੋਟੈਟੋ
ਹਾਂ ਮੈਂ ਕੋਰੀਅਨ ਮੈਗੀ ਟਰਾਈ ਕੀਤੀ ਹੋਈ ਏ ਨੂਡਲਸ ਗ੍ਰਾਮਿਨ ਵੀ ਟਰਾਈ ਕੀਤੀ ਹੈ
ਹਦਾ ਹੁਣ ਕੱਲ ਮੈਂ ਨਾ ਉਹ ਪੀਤੀ ਕੋਕੋ ਕੋਲਾ ਨੋ ਸ਼ੂਗਰ ਜ਼ੀਰੋ ਸ਼ੂਗਰ ਆਲਾ ਆਏ ਹਾਏ ਮੇਰਾ ਦੀਲ ਈ ਏਦਾਂ ਹੋ ਗਿਆ ਪਤਾ ਨੀ
ਪਰ ਜੀਰੋ ਸ਼ੂਗਰ ਵ ਸਹੀ ਰਹਿੰਦਾ ਉਹ ਸਟੀਵੀਆ ਹੁੰਦਾ ਸ਼ਾਇਦ ਹੈ ਨਾ ਸਟੀਵੀਆ ਸ਼ੂਗਰ ਹੁੰਦੇ ਨੈਚਰਲ
ਹੁੰਦਾ ਬਟ ਨਾ ਮਤਲਬ ਜਿਹੜਾ ਮਿੱਠਾ ਬੰਦਾ ਖਾਂਦਾ ਉਹਨੂੰ ਤਾਂ ਥੋੜਾ ਇੱਕ ਦਿਨ ਤਾਂ ਲੱਗੂਗਾ ਹੀ ਨਾ ਯਾਰ ਕੀ ਪੀ ਰਿਹਾ ਮਤਲਬ ਏਦਾਂ ਹੀ ਆਦਾ ਉਹ ਅਜੀਬ ਠੀਕ ਆ ਸਿਹਤ ਲਈ ਠੀਕ ਆ
ਹਾਂ
ਰੈੱਡ ਬੁਲ ਪੀਤੀ ਤੁਸੀਂ ਰੈੱਡ ਬੁਲ
ਹਾਂ ਪਿਤੀ ਬੋਹਤ ਵਾਰ ਪਿਤੀ ਏ ਮੈਂ ਤਾਂ
ਅੱਛਾ
ਮੌਨਸਟਰ ਹੈਲਵੇ ਬ੍ਰੈੱਡ ਬੁੱਲ ਸੱਭ ਪੀਤੇ ਹੋਈ ਏ
ਚਲੋ ਵਧੀਆ
ਹਾਂ ਉਹ ਤਾਂ ਐਨਰਜੀ ਡਰਿੰਕ ਆ ਉਹਦੇ ਚ' ਕਿਹੜਾ ਉਹ ਵੇ ਤਾਂ ਕਫੀਨ ਹੁੰਦੀ ਉਹ ਤਾਂ ਥੋੜੀ ਬਹੁਤ
ਯਾਰ ਇੱਥੇ ਵੀ ਕੋਈ ਉਹ ਖੋਲੇ ਜਿੱਦਾਂ ਚੋਕਲੇਟ ਬਾਊਲ ਨੀ ਬਣਾ ਕੇ ਦਿੰਦੇ
ਹਾਂ ਬੜਾ ਟੇਸਟੀ
ਵਾਇਟ ਚੋਕਲੇਟ ਇੱਥੇ ਉਹ ਤਾਂ ਖੁੱਲੀ ਲਾਫਿੰਗ ਤੇ ਲੰਡਨ ਸਟ੍ਰਬੇਰੀ
ਅੱਛਾ ਅੱਛਾ ਅੱਛਾ
ਵਫਾ ਉਹ ਨਾ ਮੈਂ ਲੁਧਿਆਣੇ ਖਾਇਆ ਸੀ ਇੱਕ ਵਾਰ ਪਰ ਨਮਕੀਨ ਇੰਨਾ ਗੰਦਾ ਵਫਾ ਬਣਾ ਕੇ ਦਿੱਤਾ ਨਾ ਉਹਨਾਂ ਨੇ ਹੋਰ
ਵੀ ਗਈ ਸੀਗੀ ਨਾ ਮੈਂ ਖਾਧਾ, ਸਾਡੇ ਇੱਧਰ ਦਾ ਤਾਂ ਵੀ ਠੀਕ ਆ ਮੈਨੂੰ ਬੜੀ ਕਰੰਚੀ ਹੁੰਦੀ ਤੁਹਾਨੂੰ ਕਿਹੜਾ ਵਧੀਆ ਲੱਗਦਾ
ਕੀ ਵੋਫਲ ਨਟੈਲਾ ਨਟੈਲਾ ਕੈਰੀਮਲ ਵਾਲਾ ਹੁੰਦਾ ਨਾ ਜਿਹੜਾ ਫਆਰੈਸ਼ਰ ਵੀ ਪਾ ਕੇ ਦਿੰਦੇ ਨੇ ਥੋੜਾ ਮਹਿੰਗਾ ਹੀ ਹੁੰਦਾ ਆ ਨਾ ਉਹ ਤੁਸੀਂ ਵੀ ਖਾਧਾ ਸੀ
ਹਾਂ ਏਧਰ ਤੇ ਹੈਗਾ ਟੂ ਫੋਰਟੀ ਦਾ
ਬਸ ਉਧਰ ਲੁਧਿਆਣੇ ਪਤਾ ਤਿੰਨ ਤਿੰਨ ਚਾਰ ਚਾਰ ਸੌ ਰੁਪਏ ਦਾ ਵਫਲ ਖਾਧਾ ਇੱਕ
ਟੂ ਫੋਟੀ ਦਾ ਹੀ ਹੈਗਾ ਮੈਂ ਉੱਧਰੋਂ ਮੈਂ ਉੱਧਰੋਂ ਖਾਂਦਾ ਸੀ ਤਿੰਨ ਸੌ ਨੱਬੇ ਦਾ ਤੇ ਉਹ ਮੈਂ ਸਾਰਾ ਸੱਟ ਹੀ ਦਿੱਤਾ
ਅੱਛਾ ਅੱਛਾ ਅੱਛਾ ਮੈਨੂੰ ਨਾ ਮੰਮਾ ਥੱਲੇ ਆਵਾਜ਼ਾਂ ਮਾਰ ਰਹੇ ਨੇ ਕਹਿ ਰਹੇ ਨੇ ਖਾਣਾ ਖਾ ਲੈ ਭੁੱਖ ਲੱਗੀ ਹੈ ਤਾਂ ਚਲੋ ਮੈਂ ਤਾਨੂੰ ਮੈ ਬਾਅਦ 'ਚ ਫੋਨ ਕਰਦੀਆਂ
ਚਲੋ ਕੋਈ ਗੱਲ ਨੀਂ ਠੀਕ ਆ
ਠੀਕ